ਜੀ ਹਾਂਜੀ।
ਕੀ ਕਰਦੇ ਓਂ?
ਮੈਂ ਬੈਠਾਂ ਦਫ਼ਤਰ
ਰੋਟੀ ਖਾ ਲੀ।
ਹਾਂਜੀ-ਹਾਂਜੀ।
ਅੱਛਾ।
ਕਰਦੀ ਏ ਥੱਲੋ ਵੀ ਨਾ
ਹੋਗੀ ਵੇਲੀ।
ਧੰਦੇ ਲੱਗੇ ਪਏ ਆਂ ਪੇਟ ਚ ਦਰਦ ਹੋਨ ਲੱਗ ਜਾਂਦਾ ਫੇਰ ਠੀਕ ਹੋ ਜਾਂਦਾ।
ਚੱਲਜਾ।
ਲੂਜ਼ ਮੋਸਨ
ਓ ਦੋ ਤਿੰਨ ਦਿਨਾਂ ਦੇ ਕੇਲੇ ਖਾਊਗਾ।
ਹੂੰ।
ਕੇਲਾ ਦਹੀਂ ਖਾਲਾ।
ਘੱਲ ਦੀ ਇਸਨੂੰ, ਪੜ ਹੈਲੋ,
ਹਾਂਜੀ-ਹਾਂਜੀ।
ਅੱਜ ਜਾਵਾਂਗੇ ਡੀਮਾਠ, ਕਾਤੇ ਔਥੇ ਗੁੜ ਪਿਐ ਥੋੜਾ ਜਾ
ਕੁੜੀਆਂ ਕਾਲੀਆਂ, ਅੱਛਾ-ਅੱਛਾ।
ਠੀਕ ਐ।
ਕੈ ਵਜੇ ਆਣਾ ਘਰੇ ਪੰਜ ਵਜੇ ਆਣ ਹੋ ਵਿਛੂ ਕਿਨੇ ਬਜੇ ਆਣਾ ਘਰੇ।
ਜ ਨਾਨੂੰ ਆਣਗੇ ਤਾਂ ਛੱਡ ਦੇਣ ਔਹ ਨੂੰ।
ਅੱਛਾ।
ਕੈ ਪੰਜ ਕੁ ਵੱਜੇ ਆ ਜਾਂਗੇ ਪੰਜ ਵੱਜੇ ਆ ਜਾਂਗੇ
ਮੈਂ ਵੀ ਨਿਕਲ ਆਣਾ ਪੰਜ ਕੁ ਵਜੇ
ਇੱਕ ਡੱਬੇ ਦੇ ਮਟਰ ਥੋੜੀ ਨ ਹੈਗੇ
ਕੱਲ ਨੂੰ ਸਬਜ਼ੀ ਲੈ ਕੇ ਆਣੀ ਆ ਕੱਲ ਨੂੰ ਰਾਤ ਨੂੰ।
ਕਲ ਸਬਜ਼ੀ
ਚੰਗਾ।
ਸੀ਼ਮਲਾ ਮਿਰਚ ਲਿਆਏ ਔ।
ਅਰਬੀਆਂ ਲਿਆਉਂਗਾ ਅਰਬੀਆਂ ਖਾਇਓ। ਹੁਣ
ਅ ਰ ਅਰਬੀ ਲਿਆਉ ਫੇਰ ਬਨਾਉਂਗੀ ਪਾਪਾ ਵਾਸਤੇ। ਆਮ। ਮੰਮਾਂ ਕਹਿੰਦੇ ਅਰਬੀ ਲਿਆਇਓ ਥੋਨੂੰ ਬਣਾ ਦੂੰਗੀ ਮੈਂ ਤਰੀਆਂ ਤਰੀਆਂ ਆਲੀ।
ਤੂੰ ਫੇਰ ਖਾ ਲੇਂਂਗਾ ਸੁੱਕੀ ਖਾ ਲਉ ਮਾਂ ਤੇਰੀ।
ਤੁਸੀ ਸੁੱਕੀ ਖਾਲੋਗੇ। ਹੈਂ। ਨਈਂ। ਫੇ ਕੀ ਖਾਊਗੇ। ਸ਼ਿਮਲਾ ਮਿਰਚ ਲੈ ਆਉ ਯਾਰ।
ਭਿੰਡੀਆਂ ਠੀਕ ਨਿਕਲੀਆਂ ਕੈੜੀਆਂ ਤਾਂ ਨਹੀਂ ਸੀ।
ਸੁਕੀਆਂ ਸੀਗੀਆ ਆ ਕੇ ਦਾਲ ਧਰੀ ਸੀ ਬ।
ਥੱਕ ਜਾਨੇ ਆਂ ਕਿਆ ਕਰੀੇਏ।
ਮੰਮਾ।
ਚੈਸ ਆ ਗਈ ਤੈਨੂੰ ਚੰਗੀ ਤਰ੍ਹਾਂ।
ਹੂੰਊਂ
ਹਿੰਚ
ਆ ਗਈ
ਆ ਗਈ।
ਪਾਪਾ ਮੇਰੇ ਕੋਲ ਚੈਸ ਦੀ ਟਿੱਕੀ। ਤੇ ਜਿੜੀਕੜੀ ਲਿਆਇਓ।
ਗਿਰਿਸ਼ ਨਾਲ ਖੇਲੀ ਹੀ ਜਾਂਈ।
ਮੈਂ ਨੀ ਰਹਿੰਦਾ ਉਹਦੀ ਡਿੱਕਰੀ ਔਹ ਨਾਲ ਦੀ ਔਹ ਲੇ ਆਂਦਾ ਉਪਰ। ਫੇਰ ਉਹ ਬਾਨਾ ਜਿਹਾ ਮਾਰ ਦਿੰਦਾ ਕਿ ਮੇਰੀ ਮੰਮੀ ਨੀ ਦਿੰਦੀ ਪਈ ਡਿਕਰੀ।
ਡਿਕਰੀਆਂ।
ਹੂੰ
ਹੈ ਨੀ ਤੇਰੇ ਕੋਲ।
ਨ‌ਈ।
ਕੱਲ ਤਾਂ ਪੂਰੀਆ ਸੀਗੀਆਂ, ਚੈਸ ਚ।
ਮੇਰੀਆਂ ਥੋੜੀਆਂ ਨਾ ਸੀ ਓ ਤਾਂ ਰੀਤੀ ਦੀਆਂ ਸੀਗੀਆਂ।
ਅੱਛਾ।
ਹੂੰ।
ਔਨਲਾਈਨ ਮੰਗਾ ਲਾ ਮੰਮਾ ਤੋਂ, ਲੱਕੜ ਆਲੀਆਂ ਮੰਗਾ ਲਾ।
ਹੂੰ
ਲੱਕੜ ਆਲੀਆ ਮੰਗਾ ਲਾ।
ਕਰ ਲਓ ਗੱਲ। ਹ ਹੈਲੋ।
ਹਾਂਜੀ।
ਹੂੰ।
ਜਦੋਂ ਪੈਸੇ ਮੈਨੂੰ ਆਉਗੇ ਫੇਰ ਮੈਂ ਤੁਹਾਨੂੰ ਦੱਸੂਗੀ ਤੁਸੀਂ ਵੀ ਰਿਫਰੈਸ਼ ਕਰ ਲਿਓ।
ਅੱਛਾ।
ਰੀਫਰੈਸ਼ ਕਰਕੇ ਆ ਜਾਣਗੇ ਪੈਸੇ ਥੋਨੂੰ ਵੀ।
ਅੱਜ ਆਓਗੇ ਪੈ
ਸ਼ਾਇਦ ਸ਼ਾਮ ਤੱਕ ਆ ਜਾਣ, ਕੱਠੇ ਈ ਬਣ ਜਾਂਦਾ ਨਾ ਗੁੜ ਔਰ ਮੈ ਓਦਨ ਕੱਠੇ ਈ ਬਣਾਏ ਸੀ।
ਅੱਛਾ।
ਹੂੰ। ਨੋਟੀਫਿਕੇਸ਼ਨ ਜਾ ਪਾ ਦੇਣਗੇ ਆਪਾਂ ਨੂੰ, ਹੈਂਅ?
ਵਗੈਰਾ ਸ਼ਾਮ ਨੂੰ।
ਹੂੰ, ਓ ਤਾਂ ਨੌ-ਦਸ ਵਜੇ ਆਣ ਗੇ।
ਅੱਛਾ।
ਹੂੰ। ਹੋਰ? ਕਲਪਨਾ ਨੂੰ ਕਿਹਾ ਏ ਕਿ ਕੁੰਡਾ ਲਾਣਾ।
ਹਾਂ ਮੈਂ ਤਾਂ ਅੱਠ ਵਜੇ ਤਾਂ ਆ ਗਿਆ, ਮੈਂ ਹੁਣ ਕਿਨੂੰ ਠਾਵਾਂ ਮੈਂ ਬਾਹਰੋਂ ਜਿੰਦਾ ਲਾ ਕੇ ਆ ਗਿਆ।
ਆਹੋ ਓਨੇ ਕੁੰਡਾ ਲਾ ਲਿਆ ਹੋਣਾ।
ਕੁੰਡਾ ਨੀ ਲਾਇਆ ਹੈਗਾ, ਬਾਹਰੋਂ ਜਿੰਦਾ ਲਾਇਆ। ਹੈਲੋ।
ਹੈਲੋ। ਹੈਲੋ?
ਹੂੰ। ਹੈਂਅ? ਕੀ ਕਹਿੰਨੇ ਓ?
ਓਨੂੰ ਪਤਾ ਈ ਨੀ, ਜਦੋਂ ਮੈਂ ਨਿਕਲਿਆ।
ਹਂ।
ਹਂ। ਜੇ ਅਰਬੀਆਂ ਖਾ ਲਿਆ, ਤੂੰ ਯਾਰ ਕੀ ਐਡਾ ਕੀ ਪੰਗਾ।
ਹਂ?
ਤੂੰ ਸੁੱਕੀਆਂ ਬਣਾ ਲੀ
ਮੈਨੂੰ ਨੀ ਚੱਕ ਰਾਤ ਮੇਂ
ਚਲ ਦੇਖ ਲੈ ਸ਼ਿਮਲਾ ਮਿਰਚ ਲਿਆਵਾਂ
ਹਂ
ਸ਼ਿਮਲਾ ਮਿਰਚ ਲਿਆਵਾਂ।
ਹਂ
ਘਰੇ ਲੱਗੀਆਂ ਹੋਇਆਂ ਤੁਹਡੇ ਲੀਚੀ ਆਲਦੇ ਨੀਚੋ
ਲੀਚੀਆਂ ਦਿੱਤੀਆਂ ਨੇਂ ਖਾ ਲੋ।
ਹਂ
ਲੀਚੀਆਂ
ਮੈਂ ਕਿਆ ਲੀਚੀਆਂ ਖਾ ਲੋ।
ਚਲੋ ਮੈਂ ਦੇਖਦਾ, ਮੈਂ ਵੀ ਨਿਕਲ ਆ ਨਾਂ, ਅੱਜ ਪੰਜ ਕੁ ਵਜੇ ਮੈਂ ਵੀ ਨਿਕਲ ਆ ਨਾ
ਟੈਮ ਨਾਲ ਆਜੇਓ।
ਹਂ, ਬਾਰ ਮੌਸਮ ਵੀ ਵਧੀਆ ਹੋਆ ਪਿਆ।
ਕੈਸੇ
ਹੋਰ ਠੀਕ-ਠਾਕ ਆ ਮਾਤਾ ਤੇਰੀ, ਭਿੰਡੀਆਂ ਵਧੀਆ ਬਣ ਗਈਆਂ।
ਹਾਂ, ਤਿੰਨ-ਤਿੰਨ, ਚਾਰ ਕੇ ਨਿਕਲੀਆਂ ਪੱਕੀਆਂ, ਬਾਕੀ ਸਾਰੀਆਂ ਠੀਕ ਸੀਗੀਆਂ।
ਅੱਛਾ, ਅੱਛਾ।
ਹਂ
ਨੂੰ ਦੇ ਦਿਆ ਕਰਾਂਗੇ ਏਨਾਂ ਨੂੰ
ਪਿੰਡੀਆਂ ਤੇ ਕਾਫੀ ਵਧੀਆ ਨਿਕਲ ਗਈਆਂ। ਫਿਰ ਸੁੱਕੀ ਆਂ ਸਬਜ਼ੀ ਤਾਂ, ਫੇਰਂ ਏਂ ਮੰਨ ਜਾਂਦੀ ਆ ਮਾੜੀ ਜੀ
ਹਂ? ਕਿਵੇਂ, ਕੀ ਕੈਣੀ ਏਂ?
ਸੁੱਕੀ ਸਬਜ਼ੀ ਤੇ ਮੈਂ ਕਿਆ, ਮਾੜੀ ਜੇਓ ਬਣ ਜਾਂਦੀ ਐ।
ਅੱਛਾ, ਹਾਂ ਸਰ ਸਰ ਲੋਨ
ਕੁੜੀਆਂ ਵੀ ਲੱਗੀਆਂ
ਅੱਛਾ ਜੀ ਇਸ ਮਹੀਨੇ ਅਕਾਊਂਂਟ ਸੇ ਨਿਕਲ ਗਿਆ, ਕਿਸ, ਹਾਂਜੀ। ਆ ਗਿਆ ਮੈਸੇਜ ਆਪ ਕੋ ਮੈਸੇਜ ਤੋ ਆਤਾ ਨੀਂ। ਕੱਟ ਗਿਆ ਬੈਲੈਂਸ ਹੈ ਨੀਂ
ਸੋਫੇ ਤੇ ਬੈਠ ਜਾ
ਆਪ ਕੋ ਉਸ ਲੜਕੇ ਸੇ ਪਤਾ ਕਰੋ, ਔ ਬਤਾਏਗਾ। ਕਿਤਨਾ ਪੈਸਾ ਖੜਾ
ਹੂੰ। ਮਿਰਚਾਂ ਵੀ ਸੀਗੀਆਂ ਵ ਮਿਰਚਾਂ ਵੀ ਸੀਗੀਆਂ ਮੈਨੂੰ ਲਗਦਾ।
ਅਹ ਮਿਰਚਾਂ ਵੀ ਪਾਤੀਆਂ ਸੀ, ਆਹੋ ਮੰਮੀ ਕੈਦੀ ਚਾਰ ਪਾਲਾ ਮੈਂ ਕੈਆ ਦੇਖ ਲਾ
ਵਾਧੂ ਲੱਗਣੇ ਆ, ਦੇਖੀ ਜਾਈ ਤੂੰ ਪਰਦਾ ਯਾਂ ਮਿਰਚਾਂ ਮੁਰਚਾਂ ਨਾਲ
ਕੱਟਣ ਆਲੀਆਂ ਈ ਏ ਮੈਂ, ਟਾਈਮ ਹੋ ਗਿਆ